ਸਤਿ ਸ੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਹਾਲ ਨੇ?
ਵਧੀਆ ਤੁਸੀਂ ਸੁਣਾਓ?
ਆਪਾ ਵੀ ਵਧੀਆ ਹੋਰ ਘਰ ਪਰਿਵਾਰ ਸਭ ਠੀਕ?
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਪਰਿਵਾਰ ਸਭ ਵਧੀਆ?
ਹਾਂਜੀ ਸਭ ਵਧੀਆ।
ਕੁਛ ਨਹੀਂ ਬਸ ਈਵਨਿੰਗ ਦਾ ਟਾਈਮ ਐ ਸੈਰ ਕਰਦੇ ਪਏ ਸੀ।
ਅੱਛਾ, ਤੁਸੀਂ ਵੀ ਸ਼ਾਇਰੀ ਕਰਦੇ ਪਏ ਹੋ। ਹਾਂਜੀ-ਹਾਂਜੀ, ਮੈਂ ਕਿਹਾ ਤੁਸੀਂ ਵੀ ਸ਼ਾਇਰੀ ਕਰਦੇ ਪਏ ਓ।
ਹਾਂਜੀ, ਜੀ ਸੈਰ ਕਰਦੇ ਪਏ ਆ।
ਕੀ ਕਰਦੇ ਪਏ ਓ?
ਨਹੀਂ ਨਹੀਂ, ਡੇਲੀ ਕਰ ਲੈਣੇ ਇਸ ਟਾਈਮ ਪਾਰਕ ਜਾ ਆ ਜਾਂਦੇ ਆ ਨਾ ਫਿਰ ਪਾਰਕ ਦੇ ਵਿੱਚ ਸੈਰ ਹੋ ਜਾਂਦੀ ਐ।
ਅੱਛਾ, ਮੈਂ ਸੋਚਿਆ ਕਿਤੇ ਅੱਜ ਹੀ ਕਰਦੇ ਪਏ ਹੋ। ਅੱਛਾ। ਚਲੋ ਵਧੀਆ ਹੋਰ ਗਏ ਨੀ ਘੁੰਮਣ ਘਾਮਣ।
ਨਹੀਂ ਘੁੰਮਣ ਕਿੱਥ ਜਾਣਾ ਗਰਮੀ ਬਹੁਤ ਐ ਨਹੀਂ ਨਹੀਂ, ਗਰਮੀ ਬਹੁਤ ਐ ਹਜੇ ਤਾਂ ਕਿਤੇ ਨਹੀਂ ਗਏ।
ਚ ਨਹੀਂ ਆਇਆ।
ਆ ਮੀਂਹ ਤਾਂ ਚਲੋ ਦੋ ਤਿੰਨ ਦਿਨ ਦਾ ਹੋਇਆ ਥੋੜਾ ਮੌਸਮ ਠੀਕ ਹੋਇਆ ਦਾ। ਪਰ ਓਦਾਂ ਤੇ ਗਰਮੀ ਤਾਂ ਹੈਈ ਐ।
ਅੱਛਾ।
ਹਾਂਜੀ, ਬਾਕੀ ਪਲੈਨ ਬਣਾ ਰਿਹਾ ਦੇਖਦੇ ਹਾਂ। ਅੱਛਾ, ਤੁਸੀਂ ਵੀ ਜਾ ਰਹੇ ਹੋ ਹਾਂਜੀ ਸਾਡਾ ਵੀ ਪਲੈਨ ਬਣਦਾ ਪਿਆ।
ਚੱਲੋ ਵਧੀਆ ਨੀ ਆਪਾਂ ਹੋਰ ਵੀ ਨਾਲ ਆਪਾਂ ਨਾਲ। ਆਪਾਂ ਟਰੈਵਲਰ ਕੀਤੀ ਉਹਦੇ ਜਾ ਰਿਹਾ ਆਪਾਂ। ਟਰੈਵਲਰ ਟਰੈਵਲਰ ਵਗੈਰਾ ਤੇ
ਅੱਛਾ ਓਕੇ ਫਿਰ ਟ੍ਰੈਵਲਰ ਚ ਕਿੰਨੇ ਬੰਦੇ।
ਟਰੈਵਲਰ ਕੀਤੀ।
ਓਕੇ। ਚਲੋ ਵਧੀਆ ਸਾਥ ਹੋਜੇਗਾ ਨਾਲੇ ਹੂੰ, ਦਰਸ਼ਨ ਵੀ ਕਰ ਆਓਗੇ ਬਾਕੀ ਵੀ ਘੁੰਮ ਆਓਗੇ।
ਹੂੰ ਤੁਸੀਂ ਕਰ
ਕੁਛ ਨੀ ਮੈਂ ਤੇ ਹਾਊਸ ਵਾਈਫ ਆ।
ਅੱਛਾ ਅੱਛਾ, ਹੋਰ ਕੋਈ ਕੰਮ ਕੁਮ ਨੀ ਕਰਦੀ।
ਨਹੀਂ ਨਹੀਂ ਜੀ। ਬਸ ਘਰ ਦਾ ਹੀ ਬਹੁਤ ਕੰਮ ਹੁੰਦਾ। ਉਹਦੇ ਤੋਂ ਹੀ ਨੀ ਵੇਲ ਮਿਲਦਾ ਬੱਚਿਆਂ ਦਾ ਕੰਮ।
ਹੁਣ ਅੱਜ ਕੱਲ੍ਹ ਜੂਨ ਚੱਲਦਾ ਪਿਆ। ਨਹੀਂ ਕੰਮ ਆਲੀ ਦੀ ਲੋੜ ਈ ਨੀ ਪੈਂਦੀ।
ਚਲੋ ਵਧੀਆ ਕੰਮ ਆਲੀਆਂ ਵੈਸੇ ਵੀ ਕੰਮ ਸਹੀ ਨੀ ਕਰਕੇ ਦਿੰਦੀਆਂ। ਹੂੰ,
ਹਾਂ, ਫਿਰ ਉਹੀ ਟੋਕਾ ਟਾਕੀ ਕਰੋ ਫੇਰ ਹਟ ਜਾਂਦੀਆਂ। ਫਿਰ ਪਸੰਦ ਵੀ ਨਹੀਂ ਆਂਦਾ ਉਹਨਾਂ ਦਾ ਕੀਤਾ ਹੋਇਆ ਕੰਮ।
ਹੂੰ, ਤੇ ਹਸਬੈਂਡ ਕੀ ਕਰਦੇ ਆ ਤੁਹਾਡੇ?
ਉਹ ਫੈਕਟਰੀ ਈ ਦੇਖਦੇ ਆ।
ਆ ਕਿ ਮਤਲਬ ਬਹੁਤ
ਮਤਲਬ ਫੈਕਟਰੀ ਸੁਪਰਵਾਈਜ਼ ਕਰਨਾ ਜਿੱਦਾਂ ਸੁਪਰਵਾਈਜ਼ ਕਰਦੇ ਆਂ ਕਿ ਦੇਖ ਲ ਤਾਂ ਵਰਕਰ ਕੰਮ ਪ੍ਰੋਪਰ ਕਰਦੇ ਪੇ ਆ ਕੁਛ ਸਮਾਨ ਤੇ ਨੀ ਚਾਹੀਦਾ ਚਾਹੀਦਾ ਤੇ ਉਹਨਾਂ ਨੂੰ ਲਿਆ ਕੇ ਦੇਤਾ।
ਨਹੀਂ ਆਪਣਾ ਕੰਮ ਏ ਉਹਨਾਂ ਦਾ ਜਾਂ ਕਿਸੇ ਦਾ ਵੇਖਦੇ ਆ?
ਆਪਣਾ ਆਪਣਾ ਹੈ।
ਅਛਾ ਆਪਣਾ ਹੈ।
ਹਾਂਜੀ। ਐਹੀ ਭਾਂਡਿਆਂ ਦਾ।
ਤੇ ਭਾਂਡੇ ਚ ਕਿਸ ਚੀਜ਼ ਦਾ?
ਪਾਂਡੇ ਜਿੱਦਾਂ ਜੱਗ ਹੋ ਗਏ ਮੱਗ ਥਾਲੀ,
ਅਲੱਗ ਅਲੱਗ ਆਈਟਮਾਂ ਹੁੰਦੀਆਂ।
ਓਕੇ ਓਕੇ ਤੁਸੀ ਹੁਨ ਮਤਲਬ ਬਾਹਰ ਵਗੈਰਾ ਭੇਜਦੇ ਹੋ ਕੇ ਦੁਕਾਨਦਾਰਾਂ ਨੂੰ?
ਹਾਂਜੀ ਦੁਕਾਨਦਾਰਾਂ ਨੂੰ ਈ ਬਾਹਰ ਵੀ ਭੇਜਦੇ ਆਂ।
ਹਾਂਜੀ।
ਤੇ ਹੋਰ ਹੋਰ ਕੀ ਕਰਦੇ ਹੋ?
ਹੋਰ ਤਾਂ ਕੁਛ ਨੀ ਬਸ ਉਹ ਆਪਣੇ ਫੈਕਟਰੀ ਚ ਬਿਜ਼ੀ ਰਹਿੰਦੇ ਆ ਅਸੀਂ ਅਪ ਆਪਾਂ ਘਾਰ ਰ ਬਿਜੀ ਰਹਿੰਦੇ ਆਂ ਬੱਚੇ ਇੰਨਾ ਤੰਗ ਕਰਦੇ ਆ।
ਤੇ ਅੱਜ ਕੱਲ ਬੰਦੇ ਸੋਸ਼ਲ ਅੱਜ ਕੱਲ ਸੋਸ਼ਲ ਵਰਕ ਕਰਦੇ ਪਏ ਆ ਤੇ ਉਹ ਨੀ ਕਰਦੇ ਤੁਸੀਂ?
ਸੋਸ਼ਲ ਵਰਕ, ਸੋਸ਼ਲ ਵਰਕ ਦੇ ਵਿੱਚ ਸੋਸ਼ਲ ਵਰਕ ਵੀ ਹੋ ਈ ਜਾਂਦਾ।
ਨਹੀਂ ਕਹਿਣ ਦਾ ਮਤਲਬ ਜਿਵੇੰ ਯੂ ਟਿਊਬ, ਵਗੈਰਾ ਤੇ ਵੀ ਬੰਦੇ ਵੀਡਿਓ ਦੇਂਦੇ ਆ,
ਅੱਛਾ ਨਹੀਂ ਹਜੇ ਵੈਸਾ ਸੋਚਿਆ ਏ ਕਿ ਕਰਾਂਗੇ। ਪਰ ਹਾਲ ਫਿਲਹਾਲ ਤਾਂ ਐਸਾ ਕੁਛ ਨੀ ਕਰਦੇ ਪਏ।
ਅੱਛਾ ਤੇ ਤੁਸੀਂ ਪੜ੍ਹੇ ਪੁੜ੍ਹੇ ਨੀ? ਕਿੰਨਾ ਪੜੇ ਓ ਤੁਸੀ?
ਪਲੱਸ ਟੂ ਕੀਤੀ ਹੋਈ ਆ ਮੈਂ।
ਅੱਛਾ ਬਾਹਰ ਬੂਰ ਦੇ ਜਾਣ ਬਾਹਰ ਬੂਰ ਨੀ ਜਾਂਦੇ ਤੁਹਾਡਾ ਬਾਹਰ ਜਾਣ ਦੇ ਬਾਰੇ ਕੀ ਹੈਗਾ ਵੀ ਮਤਲਬ ਜਵੇਂ ਅੱਜ ਕੱਲ੍ਹ ਬੰਦੇ ਬਾਹਰ ਜਾਣਾ ਪਸੰਦ ਕਰ ਰਹੇ ਨੇ।
ਕਿੱਥੇ ਬਾਹਰ ਜਾਣਾ ਹੁਣ ਤਾ ਘਰ ਈ ਸਾਂਭਣਾ ਬੱਚੇ ਸਾਂਭਣੇ,
ਔਖਾ ਹੋ ਜਾਂਦਾ ਨਾ ਫੇਰ ਬਾਹਰ ਵਿਆਹ ਤੋਂ ਬਾਅਦ ਤੇ ਬੜਾ ਮੁਸ਼ਕਿਲ ਹੋ ਜਾਂਦਾ ਬਾਹਰ ਜਾਣਾ।
ਨਹੀਂ ਹੋਰਾਂ ਦੇ ਜਾਣ ਤੇ ਤੁਸੀਂ ਕੀ ਕਹਿੰਦੇ ਹੋ ਮਤਲਬ ਕੀ ਲੋਕੀ ਜਾ ਰਹੇ ਅੱਜ ਕੱਲ੍ਹ ਓਹ ਸਾਰਾ ਬਾਹਰ ਜਾ ਰਹੇ ਹੈ।
ਯੂਥ ਤਾਂ ਬਾਹਰ ਜਾ ਰਿਹਾ ਯੂਥ ਇਸ ਕਰਕੇ ਬਾਹਰ ਜਾ ਰਿਹਾ ਹੈ, ਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੰਮ ਨੀ ਹੈ ਇੱਥੇ ਪੈਸਾ ਨੀ ਹੈ। ਤੇ ਅਸੀਂ ਬਾਹਰ ਚਲ ਜਾਂਨੇ ਆਂ ਲੇਕਿਨ, ਹਾਂਜੀ ਲੇਕਿਨ ਇਹ ਆ ਦੇਖੋ ਬਾਹਰ ਉਹ
ਜਾਣਾ ਚਾਹੀਦੀ ਹੈ ਇੱਥੇ ਜਿੰਨਾਂ ਘਰ ਦਾ ਕੰਮ ਹੈ ਇੱਥੇ ਉਹਨਾਂ ਨੂੰ ਆਪਣੇ ਕੰਮ ਵਿਚ ਇਨਵੈਸਟਮੈਂਟ ਕਰਕੇ ਆਪਣਾ ਕੰਮ ਸਾਂਭਣਾ ਚਾਹੀਦਾ।
ਕੰਮ ਚ ਇਨਵੈਸਟਮੈਂਟ ਕਰਕੇ ਵੀ ਨਹੀਂ ਚੱਲ ਸਕਦਾ। ਅੱਜ ਕੱਲ ਪੜ੍ਹ ਕੇ ਵੀ ਬੰਦਿਆਂ ਨੂੰ ਜੌਬ ਥੋਡੀ ਨਾ ਮਿਲ ਰੀ।
ਮੈਂ ਉਹੀ ਤਾਂ ਕਹਿ ਰਹੀ ਹਾਂ ਜੀ ਤੇ ਤੁਹਾਡਾ ਆਪਣਾ ਕੰਮ ਹੈ। ਤੁਸੀਂ ਆਪਣਾ ਕੰਮ ਕਰੋ ਜੇ ਤੁਹਾਡਾ ਆਪਣਾ ਕੰਮ ਨਹੀਂ ਹੈ ਤੇ ਫੇਰ ਤੁਸੀਂ,, ਤੇ ਬਾਹਰ ਚਲੇ ਜਾਓ ਕਿਤੇ ਜੇ ਜੋਬ ਕਰਨੀ ਹੈ ਤੁਹਾਨੂੰ ਤੁਸੀਂ ਉੱਥੇ ਜਾ ਕੇ ਬੈਠੇ ਜੋ ਓਪੋਰਚੁਨਟਲੀ ਤੁਹਾਨੂੰ ਮਿਲ ਸਕਦੀਆਂ ਤੁਸੀਂ ਓਥੇ ਚਲੇ ਜਾਓ। ਕਰਨਾ ਤਾਂ ਕੰਮ ਹੀ ਹੈ ਜੇ ਇੱਥੇ ਵੀ ਮਨ ਲਾ ਕੇ ਕੰਮ ਕਰੋਗੇ। ਤਾਂ ਇੱਥੇ ਵੀ ਸਭ ਕੁਛ ਬਣ ਜਾਏਗਾ ਜੇ ਤੁਸੀਂ ਬਾਹਰ ਜਾ,,, ਮਨ ਲਾ ਕੇ ਕੰਮ ਕਰਨਾ ਫਿਰ ਉਹ
ਕਿੰਨੇ ਪੈਸੇ ਨਾ ਬੰਦੇ ਉੱਥੇ ਬੰਦੇ ਲੱਖਾਂ ਰੁਪਏ ਦੇ ਹਿਸਾਬ ਨਾਲ ਕਮਾਉਂਦੇ ਆ।
ਦੇਖੋ ਲੱਖਾਂ ਦੇ ਹਿਸਾਬ ਨਾਲ ਤੁਸੀਂ ਕਮਾਓਗੇ ਲੇਕਿਨ ਲੱਖਾਂ ਦੇ ਹਿਸਾਬ ਦੇ ਨਾਲ ਉੱਥੇ ਤੁਹਾਡਾ ਖਰਚਾ ਵੀ ਤੇ ਆਏਗਾ। ਉਥੋਂ ਦਾ ਪੈਸਾ ਇੱਥੇ ਆ ਕੇ ਉਥੋਂ ਦਾ ਪੈਸਾ ਤੁਸੀਂ ਇੰਡੀਆ ਚ ਲਿਆ ਕੇ ਲੱਖ ਬਣਾ ਸਕਦੇ ਹੋ। ਲੇਕਿਨ ਅਗਰ ਉੱਥੋਂ ਦਾ ਪੈਸਾ ਤੁਸੀਂ ਉੱਥੇ ਯੂਜ ਕਰੋਗੇ ਫਿਰ ਤਾਂ
ਉਹਨਾਂ ਕੰਮ ਤਾਂ ਤੁਸੀਂ ਇੱਥੇ ਰਹਿ ਕੇ ਥੋੜੇ ਪੈਸੇ ਨਾਲ ਵੀ ਕਰ ਲਓਗੇ
ਨਹੀਂ ਹੁੰਦਾ ਨਾ ਅਗਰ ਇੱਥੇ ਉਹਨਾਂ ਨੂੰ ਹੁੰਦਾ ਹੁੰਦਾ ਇੰਨਾ ਕੰਮ ਤੇ ਉਹ ਲੋਕ ਫਿਰ ਬਾਹਰ ਕਿਉਂ ਜਾਂਦੇ ਉਹਨਾਂ ਨੂੰ ਵੀ ਪਤਾ ਹੈ ਬਈ ਸਾਨੂੰ ਘਰ ਪੱਕੀਆਂ ਪਕਾਈਆਂ ਮਿਲਦੀਆਂ ਤੇ ਉਹ ਬਾਹਰ ਜਾਂਦੇ ਕਿਉਂ
ਮੈਂ ਕਹਿ ਤਾਂ ਰਹੀ ਹਾਂ ਹੁਣ ਦੇਖੋ ਜਿ ਜਿੰਨਾਂ ਦਾ ਆਪਣਾ ਕੰਮ ਨਹੀਂ ਹੈ ਇੱਥੇ ਉਹ ਤਾਂ ਚਲੋ ਬਾਹਰ ਜਾਂਦੇ ਆ ਠੀਕ ਹੈ
ਠੀਕ ਏ ਕੁੱਛ ਬੰਦਿਆਂ ਦਾ ਆਪਣਾ ਇੱਕ ਇੱਕ ਡ੍ਰਰੀਮ ਹੁੰਦਾ ਹੈ ਕਿ ਮੈਂ ਬਾਹਰ ਕੰਟਰੀਜ਼ ਜਾਣਾ ਹੈ ਆਪਣਾ ਜੋ ਕਰੀਅਰ ਹੈ ਮੈਂ ਉੱਥੇ ਜਾ ਕੇ ਬਣਾਉਾਨ ਹੈ ਉਹ ਵੀ ਲੋਕ ਬਾਹਰ ਜਾਂਦੇ ਆ ਤੇ ਇਹ ਤਾਂ, ਹਰ ਬੰਦੇ ਦੀ ਪਰਸਨਲ ਚੋਇਸ ਹੈ। ਜਿਹਨੂੰ ਜੈਸੇ ਠੀਕ ਲੱਗੇ ਉਹ ਵੈਸੇ ਕੰਮ ਕਰਦਾ।
ਅੱਛਾ ਤੁਹਾਡੀ ਫੈਮਲੀ। ਗਿਆ ਕੌਣ ਕੌਣ
ਸਾਡੀ ਜਆਇੰਟ ਫੈਮਿਲੀ ਹੈ।
ਜਇੰਟ ਫੈਮਲੀ ਚ ਵੀ ਕੌਣ ਕੌਣ।
ਜੁਇੰਟ ਫੈਮਲੀ, ਦੇ ਵਿੱਚ ਮੰਮੀ ਹੈ ਪਾਪਾ ਹੈ,
ਹੋਰ ਵੱਡੇ ਵੀਰ ਜੀ ਹੈ।
ਭਾਰਤੀ ਮ ਚਲਣਾ
ਹਾਂਜੀ
ਤੁਹਾਡੇ ਬੱਚੇ ਕੀ ਕਰਦੇ ਆ। ਹੋਰ
ਮੇਰੇ ਬੱਚੇ ਤਾਂ ਪੜ੍ਹਦੇ ਆ ਇੱਕ ਤਾਂ ਛੋਟੀ ਜਿੰਨੀ ਆ ਉਹ ਪਲੇਵਿੰਗ ਜਾਂਦੀ ਆ, ਸੱਚੀ ਬੜਾ ਤੰਗ ਕਰਦੀ ਆ ਉਹ ਕੁੜੀ ਤੇ ਇੰਨੀਆਂ ਗੱਲਾਂ ਮਾਰਦੀ ਹੈ ਮਤਲਬ ਮੈਂ ਸੋਚਦੀ ਹਾਂ ਕਿ ਪਹਿਲੇ ਤਾਂ ਬੱਚਿਆਂ ਨੂੰ ਕੁਛ ਆਉਂਦਾ ਹੀ ਨਹੀਂ। ਸਾਰੇ ਕਲਰਸ ਦੀ ਉਹਨੂੰ ਪਹਿਚਾਣ ਹੈ ਹਜੇ ਤਿੰਨ ਸਾਲ ਦੀ ਸਾਰੀ ਹੈ ਸਾਰੇ ਕਲਰ ਤੈਨੂੰ ਪਹਿਚਾਣ ਹੈ ਤੁਸੀਂ ਕੋਈ ਕੱਪੜਾ ਪਾਓ ਨਾਲੇ ਉਹਨੇ ਕਹਿਣਾ ਤੁਸੀਂ ਇਹ ਵਾਲਾ ਕੱਪੜਾ ਪਾਇਆ ਨਾ, ਤੁਸੀਂ ਇਹ ਵਾਲਾ ਕਲਰ ਪਾਇਆ ਨਾ।
ਉਹ ਛੋਟੇ ਹੁੰਦੇ ਹੁਣ ਨਾ ਬਾਹਰ ਵੱਡੇ ਹੋਗੇ ਫੇਰ ਉਹਨਾ ਦਿਮਾਗ ਐ
ਨਹੀਂ, ਨਹੀਂ, ਅਗਰ ਆਪਾਂ ਪਹਿਲੇ ਤੇ ਉਹਨਾਂ ਨੂੰ, ਅੱਛਾ ਸਿਖਾਵਾਂਗੇ ਡੇਲੀ ਪੜ੍ਹਾਵਾਂਗੇ, ਫੇਰ ਤਾਂ ਸਹੀ ਰਹਿਣਗੇ।
ਬੱਤੀਦਾ ਬਾਅਦ ਚੌਵੀ ਗੜ੍ਹ ਜਾਂਦੇ ਨੇ, ਹਾਂ,
ਹੂੰ, ਤੁਸੀਂ ਕੀ ਕਰਦੇ ਹੋ ਤੁਹਾਡੇ ਘਰ ਕੌਣ ਕੌਣ ਹੈ?
ਚਲੋ ਵਧੀਆ ਪੜ੍ਹਨਗੇ ਆਪਣੇ, ਵਰਗੇ ਬਣਨਗੇ, ਵਧੀਆ ਪੜਨਗੇ ਜ਼ਿੰਗੀ ਬਣ ਜਾ।
ਹੂੰ,
ਹਾਂ,
ਹੋਣ ਮੈਂ ਕਿਹਾ ਤੁਹਾਡੇ ਘਰ ਕੌਣ ਕੌਣ ਹੈ, ਤੇ ਤੁਸੀਂ ਕੀ ਕਰਦੇ ਹੋ?
ਮੈਂ ਕਿਹਾ ਤੁਹਾਨੂੰ ਬਾਅਦ ਚ ਕਰਨਾ ਫੋਨ ਮਨ ਕੰਮ ਸੀ। ਉਹ ਹੋ
ਹਾਂਜੀ,